ਹੈਲੋ?
ਹੈਲੋ ਹਾਂਜੀ।
ਹੈਲੋ ਹਾਂਜੀ, ਤੁਸੀਂ ਕੌਣ?
ਹਾਂਜੀ।
ਸਤਿ ਸ੍ਰੀ ਅਕਾਲ ਮੈਮ।
ਸਤਿ ਸ੍ਰੀ ਅਕਾਲ, ਹੋਰ ਕੀ ਕਰਦੇ ਪਏ ਹੋ?
ਕੁਛ ਨਹੀਂ, ਬਸ ਬੈਠੀ ਹੋਈ ਸੀ, ਤੁਸੀਂ ਦੱਸੋ?
ਬਸ ਅਸੀਂ ਵੀ ਹੁਣੇ ਹੀ, ਦੁੱਧ ਸ਼ਾਧ ਪੀਤੇ ਨੇ।
ਅੱਛਾ। ਮੈਂ ਫੋਨ ਤੇ ਤੁਹਾਡੀ ਵੱਡੀ ਭੈਣ ਨੂੰ ਕੀਤਾ ਸੀ। ਤੁਸੀਂ ਚੁੱਕ ਲਿਆ।
ਤੁਸੀ ਫੋਨ, ਉਹ ਜੋਂ ਮੈਂ ਉੱਥਤੇ ਰੋਟੀ ਖਾਣ ਗਈ ਸੀ ਨਾ ਤਾਂ ਮੇਰੀ ਭੈਣ ਕੋਲ ਆ, ਤੇ ਉਹ ਕਹਿੰਦੀ ਲੈ ਕਰ ਲੈ ਕੋਲ।
ਅੱਛਾ, ਹੋਰ ਖਾ ਲਈ ਤੁਸੀਂ ਰੋਟੀ?
ਕੀ ਬਣਾਇਆ ਤੁਸੀਂ ਅੱਜ, ਹਾਂ?
ਅਸੀਂ ਤੇ ਅੱਜ ਅਸੀਂ ਤੇ ਅੱਜ ਬਣਾਈ ਸੀ ਮੂੰਗੀ ਧੋਤੀ ਦਾਲ, ਹੋਰ ਰੋਟੀ।
ਅੱਛਾ, ਹੋਰ ਕੀ ਕਰਦੇ ਪਏ ਓ? ਅਸੀਂ ਮੂੰਗੀ, ਮੂੰਗੀ ਧੋਤੀ ਦਾਲ ਬਣਾਈ ਸੀ।
ਵਾਹ, ਤੁਸੀਂ ਵੀ ਮੂੰਗੀ ਧੋਤੀ ਦਾਲ ਬਣਾਈ ਹੈ?
ਹਾਂਜੀ।
ਅੱਛਾ, ਹੋਰ ਦੱਸੋ ਕਿੱਦਾਂ ਦਾ ਰਿਹਾ ਅਜ ਦਾ ਦਿਨ?
ਤੁਸੀਂ ਕੀ ਕਰਦੇ ਪਏ ਓ?
ਮੈਂ ਕੁਛ ਨੀ ਬਸ ਬੈਠੀ ਹੋਈ ਸੀ, ਵਿਹਲੀ ਸੀ ਤੇ ਮੈਂ ਕਿਹਾ ਚਲੋ ਤੁਹਾਨੂੰ ਕਾਲ ਕਰਦੀ ਆਂ। ਤੇ ਸ਼ਾਇਦ ਤੁਹਾਨੂੰ ਆਵਾਜ਼ ਨਹੀਂ ਆਉਂਦੀ ਵੀ, ਮੇਰੀ ਸਹੀ ਤਰ੍ਹਾਂ
ਅੱਛਾ -ਅੱਛਾ, ਨਹੀਂ -ਨਹੀਂ ਮੈਂ, ਮੈਂ ਤੁਹਾਡੀ ਆਵਾਜ਼ ਆ ਹਾਂਜੀ -ਹਾਂਜੀ ਸਹੀ ਆਉਂਦੀ ਵੀ, ਤੁਹਾਨੂੰ ਆ ਰਹੀ ਮੇਰੀ
ਹਾਂ ਮੈਨੂੰ ਤੇ ਆ ਰਹੀ ਨੇ, ਮੈਂ ਤੇ ਦੋ- ਤਿੰਨ ਵਾਰੀ ਤੁਹਾਡੇ ਕੋਲ ਪੁੱਛਿਆ ਤੁਹਾਡਾ ਦਿਨ ਕਿੱਦਾ ਦਾ ਰਿਹਾ ਤੁਸੀਂ ਕੋਈ ਜਵਾਬ ਹੀ ਨਹੀਂ ਦਿੱਤਾ। ਤਾਂ ਮੈਂ ਕਿਹਾ, ਸ਼ਾਇਦ ਆਵਾਜ਼ ਨਹੀਂ ਸੁਣਦੀ।
ਨਹੀਂ -ਨਹੀਂ ਤੁਹਾਡੀ ਆਵਾਜ਼ ਆਉਂਦੀ ਪਈ ਏ।
ਹੋਰ ਦੱਸੋ, ਘਰ ਸਭ ਠੀਕ?
ਹਾਂਜੀ- ਹਾਂਜੀ, ਸਭ ਵਧੀਆ।
ਅੱਛਾ, ਹੋਰ ਘੁੰਮ ਆਏ ਤੁਹਾਡੇ ਘਰ ਦੇ? ਉਹਨਾਂ ਨੇ ਜਾਣਾ ਸੀ ਨਾ, ਯਾਤਰਾ ਤੇ?
ਜੀ, ਹਾਂਜੀ -ਹਾਂਜੀ। ਹਾਂ, ਕੱਲ ਹੀ ਆਏ ਨੇ, ਉਹ ਸ਼ਾਮੀ।
ਅੱਛਾ, ਕਿੱਦਾਂ ਦਾ ਰਿਹਾ ਉਹਨਾਂ ਨੂੰ ਦਰਸ਼ਨ
ਬਸ, ਵਧੀਆ ਦਰਸ਼ਨ ਹੋ ਗਏ ਨੇ ਬਾਬੇ ਦੇ।
ਅੱਛਾ ਕਿੰਨੇ ਦਿਨ ਲੱਗ ਗਏ ਉਹਨਾਂ ਨੂੰ
ਐਂ ਇਹਨਾਂ ਨੂੰ ਲੱਗ ਗਏ ਨੇ ਪੰਜ ਛੇ ਦਿਨ ਤੋਂ ਲੱਗ ਗਏ ਨੇ।
ਅੱਛਾ ਤੇ ਕਿਥੇ ਮਤਲਬ ਸਿਰਫ ਹੇਮਕੁੰਡ ਹੀ ਗਏ ਸੀ ਜਾਂ ਫਿਰ ਹੋਰ ਵੀ ਕਿੱਥੇ ਗਏ ਸੀ।
ਇਹ ਗਏ ਸੀ ਕਿ ਇਹ ਇਥੇ ਉਥੇ ਗਏ ਸੀ। ਮਤਲਬ ਕਿ ਹੇਮਕੁੰਡ ਗਏ ਸੀ ਔਰ ਬਦਰੀਨਾਥ ਗਏ ਸੀ। ਔਰ ਇੱਕ ਮਾਨਾ ਵੀਲਜ ਗਏ ਔਰ ਰਿਸ਼ੀਕੇਸ਼ ਹੋ ਕੇ ਆਏ ਸੀ ਬਸ ਇਥੇ-ਇਥੇ ਹੋ ਚਾਰ ਜਗ੍ਹਾ ਤੇ ਹੋ ਕੇ ਆਏ ਨੇ।
ਹੂੰ ਫਿਰ ਤਾਂ ਹਫ਼ਤਾ ਤੇ ਲੱਗ ਹੀ ਗਿਆ ਹੁਣਾ ਹਨਾ।
ਹਾਂ-ਹਾਂ ਹਫ਼ਤਾ ਤੇ ਆਰਾਮ ਦੇ ਨਾਲ
ਹੂੰ ਕਿਉਂਕਿ ਚੜਾਈ ਦੇ ਵਿੱਚ ਵੀ ਟਾਈਮ ਲੱਗ ਜਾਂਦਾ ਹੈ ਪਹਿਲੇ ਥੋੜ
ਣਾ ਹੁੰਂਦਾ ਦਸ-ਦਸ ਮਿੰਟ
ਹਾਂ ਉਹ-ਉਹ ਤਾਂ ਚਲੋ ਚੜਾਈ ਕਰਦਿਆਂ-ਕਰਦਿਆਂ ਹੋਇਆ ਨਾ ਬਈ ਸਾਹ ਲੈਣ ਤੇ ਬੰਦਾ ਰੁ ਰੁੱਕ ਗਿਆ ਓਦਾਂ ਵੀ ਸਟੇ ਵਿੱਚ ਕਰਨਾ ਹੁੰਦਾ ਮਤਲਬ ਵੀ ਇੱਕ ਦਿਨ 'ਚ ਤਾਂ ਚੜਾਈ ਨੀ ਕਰ ਸਕਦੇ ਪੂਰੀ
ਹਾਂ-ਹਾਂ ਇਹ ਤੇ ਹੈ।
ਹੂੰ ਬਈ ਇੱਕ ਦਿਨ ਉਥੇ ਫਿਰ ਇੱਕ ਦਿਨ ਉੱਥੇ ਫਿਰ ਬਦਰੀਨਾਥ ਗਏ ਹੋਣੇ ਉਹ ਮੌਸਮ ਠੀਕ ਸੀ ਉਥੋਂ ਦਾ
ਹਾਂਜੀ
ਮੈਂ ਕਿਹਾ ਮੌਸਮ ਠੀਕ ਸੀ ਉਸ ਸਾਈਡ
ਮੌਸਮ ਹਾਂ ਓਧਰ ਤੇ ਇਹਨਾਂ ਨੂੰ ਠੰਢ ਲੱਗੀ ਹੈ ਮਤਲਬ ਕਿ ਇਹਨਾਂ ਨੂੰ ਗੋਬਿੰਦ ਘਾਟ ਤੇ ਇਹਨਾਂ ਨੂੰ ਥੋੜਾ ਠੀਕ ਲੱਗਿਆ ਗਰਮੀ ਜਿਹੀ ਲੱਗੇ ਥੋੜੀ-ਥੋੜ੍ਹੀ ਗੋਬਿੰਦ ਧਾਮ ਲੱਗੀ ਉਹਨਾਂ ਨੂੰ ਥੋੜੀ ਠੰਡ ਫਿਰ ਅਗੋ ਦੀ ਥੋੜੀ-ਥੋੜ੍ਹੀ ਬਾਰਿਸ਼ ਆਈ ਸੀ ਉਥੇ
ਹਾਂ ਓ ਹੋ ਗਿਆ ਨਾ ਮਤਲਬ ਜਿੱਦਾਂ-ਜਿੱਦਾਂ ਹਾਈਟ ਤੇ ਜਾਂਦੇ ਰਹੇ ਓਦਾਂ-ਓਦਾਂ ਠੰਡ ਵੱਧਦੀ ਗਈ। ਤੇ ਕੱਪੜੇ ਕੁਪੜੇ ਲੈ ਕੇ ਗਏ ਸੀ ਫਿਰ ਸਰਦੀਆਂ ਵਾਲੇ
ਹਾਂਜੀ-ਹਾਂਜੀ ਉਹ ਉਹਦਾ ਤੇ ਇੱਕ ਬੈਗ ਅਲੱਗ ਸੀ ਸਰਦੀਆਂ ਦਾ ਜੈਕਟਾਂ ਲੈ ਕੇ ਗਏ ਸੀ ਰੇਨ ਕੋਟ ਵਗੈਰਾ ਉ ਹੋ ਗਈ।
ਹੂੰ-ਹੂੰ ਮਤਲਬ ਉਥੇ ਹੀ ਲੋੜ ਪੈਂਦੀ ਹੈ ਬਾਕੀ ਕੀ ਥੱਲੇ ਤਾਂ ਨੀ ਲੋੜ ਪੈਂਦੀ ਏਨੀ ਜਾਂ ਫਿਰ ਇਹ ਹੋ ਜਾਂਦਾ ਕਿ ਚਲੋ ਕਦੀ
ਠੰਡ ਉਤੇ ਜਾ ਕੇ ਲਗਦੀ ਏ ਸਭ ਉਤੇ ਇਹ ਹੇਮ ਯਾਤਰਾ ਤੋਂ ਉੱਤੇ ਜਾ ਕੇ
ਅੱਛਾ ਤੁਹਾਡੀ ਨਾ ਆਵਾਜ਼ ਵਿੱਚ ਕੱਟਦੀ ਪਈ ਹੈ।
ਆਵਾਜ਼ ਮੈਨੂੰ ਤਾ ਤੁਹਾਡੀ ਠੀਕ ਆਂਦੀ ਪਈ ਏ।
ਸਹੀ ਆਂਦੀ ਵੀ ਸੀ। ਹੁਣ ਸ਼ਾਇਦ ਹ ਤੁਸੀਂ ਅੱਗੇ ਪਿੱਛੇ ਕਿੱਥੇ ਹੋਏ ਹੁਣੇ ਹੋ ਤੇ ਹੁਣ ਆਵਾਜ਼ ਕੱਟਦੀ ਹੈ।
ਹੂੰ ਇਹੀ ਹੁੰਦਾ ਪਇਆ ਵਿੱਚ-ਵਿਚ ਨਾ ਆਵਾਜ਼ ਆਂਦੀ ਫਿਰ ਸਾਫ਼ ਹਾਂਜੀ ਪਰ ਮੈਨੂੰ ਤੇ ਤੁਹਾਡੀ ਠੀਕ ਆ ਰਹੀ ਹੈ।
ਹੂੰ
ਹੋਰ ਅੱਜ ਉਥੇ ਗਰਮੀ ਹੈ ਤੁਹਾਡੇ ਉਥੇ
ਗਰਮੀ ਤਾਂ ਬਹੁਤ ਹੈ ਬਿਲਕੁਲ ਮਤਲਬ ਏਦਾਂ ਹੋਇਆ ਤੇ ਇੱਕਦਮ ਗੁਮਾ ਜਿਹਾ ਹੋਇਆ ਦਾ ਹਵਾ ਨੀ ਚੱਲਦੀ ਪਈ ਪ੍ਰੋਪਰਲੀ
ਅੱਛਾ
ਹਾਂਜੀ
ਹੋਰ ਘਾਰ ਸਭ ਵਧੀਆ
ਹਾਂਜੀ-ਹਾਂਜੀ ਘਾਰ ਸਭ ਵਧੀਆ ਬਸ ਮੈਂ ਵੀ ਓਹੀ ਦੇਖੀ ਪਈ ਹਾਂ। ਟਾਈਮ ਹੁੰਦਾ ਸਾਢੇ ਨੌ ਵੱਜ ਗਿਆ, ਆ ਤੇ ਹੁਣ ਪਾਪਾ ਹੁਨਾਂ ਨੇ ਆ ਜਾਣਾ ਹੈ। ਬਈ ਦੁੱਧ-ਦੁੱਧ ਪਾਣ ਵਾਸਤੇ।
ਅੱਛਾ, ਕਿੰਨ ਖਾਦੀ ਹਲੇ ਤੱਕ ਤੁਸੀਂ।
ਤੁਸੀਂ? ਨਹੀਂ ਨਹੀਂ ਰੋਟੀ ਤਾਂ ਅਸੀਂ ਖਾ ਲਈ ਦੀ ਹੈ, ਫੇਰ ਰਾਤੀ ਇਹ ਹੁੰਦਾ ਨਾ ਕਿ ਦੁੱਧ ਪੀ ਕੇ ਹੀ ਸੌਦੇ ਆ ਦੁੱਧ ਪੀ ਲਿਆ ਕੌਫੀ ਪੀ ਲਈ, ਐਸਾ ਕੁਛ ਵੀ
ਅੱਛਾ-ਅੱਛਾ।
ਰੋਟੀ ਖਾਣ ਤੋਂ ਬਾਅਦ ਹੀ ਪਿਨੀ ਆ ਨਾ।
ਹੂੰ,
ਹੂੰ, ਹੋਰ ਤੁਸੀਂ ਕੁਛ ਨਯ ਬਣਾਇਆ ਬਣੂਇਆ ਨਹੀਂ ਕੁਛ ਟਰਾਈ ਨੀ ਕੀਤਾ।
ਗਰਮੀ ਦੀ ਛੁੱਟੀਆਂ ਚ ਬਸ ਕੰਮ ਚ ਹੀ ਲੱਗੇ ਰਹੇ ਸੀ।
ਹਾਂ ਉਹੀ ਮਤਲਬ ਕੋਈ ਨਵੀਂ ਡਿਸ਼ ਬਣਾਈ ਹੋਏ, ਜਾਂ ਕੋਈ ਜੂਸ ਬਣਾਇਆ ਹੋਏ। ਐਸਾ ਕੁਛ ਟਾਈਮ ਨੀ ਕੀਤਾ।
ਹੂੰ, ਐ ਨੀ ਐ ਨੀ ਤੇ ਐ ਨੀ ਮੈਂ ਕੀਤਾ।
ਫੇਰ ਕੀ ਕੀਤਾ ਤੁਸੀਂ?
ਬਸ ਕੰਮ ਚ ਬਿਜੜੇ ਪ੍ਰੋਜੈਕਟ ਬਣਾਉਣੇ ਹੁੰਦੇ ਨੇ ਚਾਰਟ ਅਸਾਈਨਮੈਂਟ ਸ਼ੀਟ ਇਹਦੇ ਪੱਚੀ ਦਿਨ ਨਿਕਲ ਗਏ।
ਅੱਛਾ, ਆਪਣੀ ਛੋਟੀ ਭੈਣਾਂ ਤੇ ਬਣਾਦੇ ਔ।
ਹਾਂਜੀ, ਔਰ। ਇੱਕ ਦੋਸਾਈਮੰਡ ਸ਼ੀਟ ਮੇਰੀ ਵੀ ਬਣਾਉਣੀ ਸੀ, ਵੀਹ-ਵੀਹ ਤੇ ਪੇਜ ਹੈਗੇ ਨੇ ਉਹਨਾਂ ਦੇ।
ਅੱਛਾ।
ਹੂੰ,
ਫੇਰ ਹੋ ਗਿਆ, ਤੁਹਾਡਾ ਸਾਰਾ ਵਰਕ ਕੰਪਲੀਟ?
ਹਾਂ-ਹਾਂ। ਵਰਕ ਸਾਰਾ ਹੋ ਗਿਆ, ਛੁੱਟੀਆਂ ਤੇ ਪਤਾ ਹੀ ਨਹੀਂ ਚੱਲੀਆਂ। ਕੋਲੇਜ ਦੀ ਕਿੱਥੇ ਗਈ ਹਾਂ।
ਹੂੰ, ਹੋਰ ਥੋੜੀ ਔ ਛੋਟੀ ਭੈਣ ਜਾਣ ਲੱਗ ਗਈ ਸਕੂਲ? ਉਹਦੇ ਵੀ ਤਾਂ ਸ਼ੁਰੂ ਹੋ ਗਏ ਹੋਣੇ ਆ।
ਹਾਂ ਉਹਨੂੰ ਤਾਂ ਅਸੀਂ ਇੱਕ ਤਾਰੀਖ ਤੋਂ ਹੀ ਭੇਜਣਾ ਸ਼ੁਰੂ ਕਰਤਾ ਸੀ। ਮੈਂ ਤੇ ਅੱਜ ਗਈ ਸੀ, ਕੋਲੇਜ ਵੈਸੇ। ਉਹ ਤੇ ਇੱਕ ਹੀ ਜਾ ਰਹੀ ਸਾਡੇ ਨਾਲ ਹੀ ਹੈਗੇ ਨਾ ਇੱਕ। ਪਲੇਵਿੰਗ ਅਸੀਂ ਉੱਧਰ ਹੀ ਫੇਰ ਦੋ ਮਿੰਟ ਦਾ ਸਾਰਾ ਰਸਤਾ ਹੈ।
ਹੂੰ,
ਅਸੀਂ ਸਾਡੇ ਨੌਵੇਂ ਜਾਂਦੇ ਆ ਛੋੜ ਆਦੇ ਆ
ਅੱਛਾ ਚਲੋ ਵੀ ਠੀਕ ਹੈ, ਤੇ ਕਿੰਨੇ ਟਾਈਮ ਵਾਸਤੇ ਜਾਂਦੀ ਆ
ਟਾਈਮ ਸਾਢੇ ਨੌ ਜਾਂਦੀ ਹੈ, ਤੇ ਅਸੀਂ ਇਹਨੂੰ ਸਾਢੇ ਗਿਆਰਾਂ ਲੈਦੇ ਆ
ਹੂੰ, ਤੇ ਸਹੀ ਪੜਾਦੇ ਆ ਉਹ
ਹਾਂ, ਸਹੀ ਮਤਲਬ ਕਿਨੇ ਬ ਬੱਚੇ ਨੂੰ ਚਲਾ-ਚਲਾ ਦਿੱਤਾ ਮਤਲਬ ਪੂਰਾ ਔਨੁੰ ਜੋ ਪੁੱਛੋ ਕਿ ਉਹ ਸਭ ਦੱਸਦੀਏ।
ਹੂੰ,
ਪਹਿਲੇ ਨੂੰ ਅਸੀਂ ਕਿੱਥੇ ਹੋਰ ਪਾਇਆ ਸੀ, ਉੱਥੇ ਇਹਨੂੰ ਸ ਕੁਛ ਸਮਝ ਨਹੀਂ ਆਉਂਦਾ ਸੀ, ਇੱਕ ਤੇ ਛੋਟ ਟੀ ਜਿੰਨੀ ਹੈਗੀ, ਇਹਨੂੰ ਕੁੱਝ ਸਮਝ ਨਹੀਂ ਆਦਾ।
ਅੱਛਾ।
ਤਾਂ ਹੁਣ ਅਸੀਂ ਇਹ ਥੋੜ੍ਹੀ ਬਹੁਤ ਬਦਲੀਏ ਟਿਊਸ਼ਨ ਮਤਲਬ ਕਿ, ਇਧਰ ਆਪਣੇ ਘਰ ਦੇ ਇਧਰ ਟੂੰਡੀ ਪਲੇਵਿੰਗ ਸਕੂਲ। ਤੇ ਉੱਥੋਂ ਉਹਨੂੰ ਐ ਬੜਾ ਵਧੀਆ ਪੜ੍ਹ ਰਹੀ ਜੋ ਪੁੱਛੋਗੇ ਉਹਦਾ ਆਨਸਰ ਦੇਗੀ
ਅੱਛਾ
ਹਾਂਜੀ
ਉਹ ਮਤਲਬ ਉਹ ਕੌਣ ਉਹਨਾ ਨੇ ਜੈਸੇ ਖੁਦ ਹੀ ਕਰਾਉਂਦੇ ਐ, ਵੀ ਘਰ ਜਾ ਜਾਂ ਫਿਰ ਸਕੂਲ ਵਾਂਗੂ ਬਣਾਇਆ ਦਾ
ਘਾਰ, ਦੀਵਾਰਾਂ ਤੇ ਚਾਰਟ ਚੂਰਟ ਨੇ ਹੋਏ ਨੇ, ਕੁਰਸੀਆਂ ਰੱਖੀਆਂ ਹੋਈਆਂ ਨੇ ਟੋਇਜ਼ ਦਾ ਰੈਕ ਬਣਿਆ, ਔ ਦੇ ਚ ਸਕੂਲ ਟਾਈਪ ਜਾ ਖੋਲਿਆ ਦਾ
ਮਤਲਬ ਇੱਕ ਤਰ੍ਹਾਂ ਦਾ ਸੈਪਰੇਟ ਰੂਮ ਜਿਹਾ ਬਣਾਇਆ ਹੋਇਆ।
ਹੈਲੋ
ਹਾਂਜੀ
ਮਤਲਬ ਕੀ ਨਾ ਉਹਨਾਂ ਨੇ ਨਾ ਘਾਰ ਦੇ ਵਿੱਚ ਹੀ ਨਾ, ਸਕੂਲ ਟਾਈਪ ਜਾਂ ਕੁਛ ਖੋਲਿਆ ਹੋਇਆ ਹੈ
ਹਾਂ, ਮੈਂ ਤਾ ਮੈਂ ਓਇ ਕਹ ਰਹੀ ਆਂ ਕੀ ਸੇਪਰੇਟ ਰੂਮ ਦੇ ਵਿੱਚ, ਜੈਸੇ ਬਣਾਇਆ ਹੋਇਆ ਤੇ ਕਿੰਨੀ ਫੀਸ ਲੈਣਦੇ ਉਹ
ਪੰਜ ਸੌ
ਅੱਛਾ ਪਲੇਵੀ ਦੀ ਫੀਸ ਵੀ ਪੰਜ ਸੌ ਰੁਪਇਆ, ਤੇ ਇਕੱਲਾ ਪਲੇਵੀ ਕੀਂ ਖੋਲਿਆ ਹੋਇਆ, ਫਿਰ ਟਿਊਸ਼ਨ ਵਗੈਰਾ ਵੀ ਪੜਾਉਂਦੇ ਆ
ਪਲੇਵਿੰਗ ਸਵੇਰੇ ਛੋਟੇ ਬੱਚਿਆਂ ਨੂੰ ਪੜ੍ਹਾ ਦਿੰਦੇ ਹੈ। ਫੇਰ ਬਾਦ ਚ ਟਿਊਸ਼ਨ ਪਰਾਂਦੀ ਐ
ਟਿਊਸ਼ਨ ਕਿਹੜੀ, ਮਤਲਬ ਛੋਟਿਆਂ ਨੂੰ ਹੀ, ਵੱਡਿਆਂ ਨੂੰ ਹੀ
ਛੋਟਿਆਂ ਦੀ ਛੇ ਸੱਤ ਅੱਠਵੀਂ ਕਲਾਸ ਤੱਕ, ਮਤਲਬ ਕਿ ਸਹੀ ਪੜਾਉਂਦੀ
ਅੱਛਾ, ਉਸ ਤੋਂ ਬਾਅਦ ਮਤਲਬ ਫੇਰ ਨਾਈ ਜੈਸੇ ਮਤਲਬ ਆਲ ਸਬਜੈਕਟ ਤਕਣ, ਓ ਜਿਥੇ ਤਕਣ ਪੜ੍ਹਾ ਦਿੰਦੇ ਆ
ਹਾਂ-ਹਾਂ
ਹੋਰ
ਹੋਰ ਤੁਹਾਡੀ ਵਡੀ ਭੈਣ ਦੀ, ਸਹੀ ਚੱਲਦੀ ਪਈ ਪੜ੍ਹਾਈ
ਹਾਂ-ਹਾਂ ਸਹੀ ਚੱਲਦੀ ਪਈ
ਹੂ, ਉਹਦੇ ਵੀ ਕੋਾਲਜ ਸਟਾਰਟ ਹੋ ਗਏ ਹੋਣੇ ਆ।
ਹਾਂਜੀ
ਮੈਂ ਕਿਹਾ ਉਹਦੇ ਵੀ ਕੋਾਲਜ ਸਟਾਰਟ ਹੋ ਗਏ ਹੋਣੇ ਆ ਕਲਾਸਿਸ
ਕੋਲੇਜ ਤੇ ਸਾਡੇ ਇੱਕ ਨੂੰ ਸਟਾਰਟ ਹੋਗੇ ਸੀ, ਪਰ ਨਾ ਮਨ ਹੀ ਨਹੀਂ ਕੀ ਤਾਂ ਜਾਣ ਦਾ ਆਲਸ ਇੰਨਾ ਆ ਰਿਹਾ ਸੀ, ਹੁਣੇ ਇੱਕ ਮਹੀਨੇ ਦੀ ਛੁੱਟੀਆਂ ਚ ਆਲ ਲੇਟ-ਲੇਟ ਉੱਠਦੇ ਸੀ, ਤਾਂ ਹੁਣ ਉੱਠਣ ਦਾ ਮਨ ਹੀ ਨੀ ਕਰਦਾ ਜਲਦੀ ਹੁਣ ਹੌਲੀ-ਹੌਲੀ ਰੂਟੀਨ ਬਨੇਗਾ ਉੱਠਣ ਦਾ, ਅੱਜ ਗਏ ਸੀ ਅਸੀਂ
ਉਹ ਤੇ ਬਈ ਆਦਤ ਪਾਣੀ ਪਏਗੀ, ਹੁਣ ਤੇ ਡੇਲੀ ਹੀ ਜਾਣਾ
ਹੂੰ
ਚਲੋ, ਠੀਕ ਐ ਕਰਦੀ ਆ ਮੈਂ ਫਿਰ ਬਾਅਦ 'ਚ।
ਹਾਂਜੀ-ਹਾਂਜੀ, ਠੀਕ ਐ
ਠੀਕ ਹੈ ਸਤਿ ਸ਼੍ਰੀ ਅਕਾਲ ਹੂੰ